ਦੀ ਸਤਿ ਸ੍ਰੀ ਅਕਾਲ ਕਿਉਂ ਨੀ ਲੱਗ ਰਹੀ ਕੋਲ ਮੈਂ ਤਾਂ ਬੋਲੇ ਵੀ ਐ।
ਹਾਂਜੀ,
ਮੈਂ ਕਿਹਾ ਪਹਿਲਾਂ ਬੋਲੇ ਵੀ ਨੀ ਫੇਰ ਕੋਲ ਵੀ ਨੀ ਲੱਗੀ।
ਪਤਾ ਨਹੀਂ ਮੈਂ ਤਾਂ ਇੱਧਰੋਂ ਕਾਲ ਕੀਤੀ ਸੀ ਤਸੀ ਚੁੱਕੀ ਨਹੀਂ ਹੈਗੀ ਜਾਂ ਫਿਰ ਉਹਨ
ਕੀ ਆ ਮੈਂ ਤੇ ਉਹ ਪੂਰਾ ਵਾਈਟ ਵਾਈਟ ਹੀ ਹੋ ਗਿਆ ਸਕਰੀਨ ਮੈਂ ਪਤਾ ਨ ਕੀ ਗੱਲ ਹੋ ਗਈ ਹਾਂਜੀ। ਮੈਂ ਕੱਟੀ ਵੀ ਨੀ ਨਾਲੇ।
ਸ਼ੋ ਕਈ ਵਾਰੀ ਹੋ ਜਾਂਦਾ ਇੰਟਰ ਹੋਲ
ਹੂੰ,
ਨੈੱਟਵਰਕ ਦੀ ਪ੍ਰੋਬਲਮ ਹੋ ਜਾਂਦੀ।
ਬਣਾ ਲਿਆ ਖਾਣਾ ਖੁਣਾ,
ਹਾਂ, ਮੈਂ ਚਾਵਲ ਬਣਾਏ ਸੀ ਬੱਚੇ ਕਹਿੰਦੇ ਸੀ, ਕਦੇ ਦੇ ਬਣਾਲੇ ਸੀ ਮੈਂ ਉੱਪਰ ਹੀ ਬੈਠੀ ਹੋਈ ਸੀ ਉਹ ਲੱਗਾ ਹੋਇਆ ਸੀ ਨਾ, ਉਹ, ਮਿਸਤਰੀ ਜਾ ਉਹਦੇ ਵਾਲਾ, ਦਰਵਾਜ਼ਿਆਂ ਨੂੰ ਉਹ ਕਰਦਾ ਪਿਆ ਸੀ ਨਾ, ਪ੍ਰਾਈਮਰ ਮਾਰਦਾ ਪਿਆ ਸੀ ਉਹਨੂੰ ਚੁਗਾਠਾਂ ਨੂੰ ਤੇ ਉਹ ਮੈਂ, ਮੈਂ ਉਹਨੂੰ ਕਿਹਾ ਸੀ ਮੈਂ ਅੱਜ ਦੋ ਇੱਧਰ ਦਾ ਕੰਪਲੀਟ ਕਰ ਜਾ ਦੋ ਘੰਟੇ ਐਕਸਟਰਾ ਲਾ ਜਾ ਉਹਨੇ ਆਪਣੇ ਪੈਸੇ ਲੈ ਕੇ ਦਿੱਤੇ,
ਹੂੰ, ਹੂੰ, ਹੂੰ ਹੂੰ।
ਮੈਂ ਕਿ ਆ ਫਿਰ ਖਿੜਕੀਆਂ ਲੱਗਣੀਆਂ ਫਿਰ ਬਲਾਮਾਗੇ,
ਹਾਂ, ਵੀ ਗੱਲ ਸਹੀ ਆ।
ਉਹ ਮੈਂ ਉੱਤੇ ਬੈਠੀ ਹੋਈ ਸੀ ਵਿਹਲੀ ਬੈਠੀ ਸੀ ਕਦੇ ਬੈਠੀ ਸੀ।
ਤੇ ਮੈਨੂੰ ਤੁਸੀਂ ਕੋਲ ਕਰ ਲੈਂਦੇ ਫੇਰ।
ਮੈਂ ਕਿਹਾ ਪਤਾ ਨੀ ਤੁਸੀ ਫਰੀ ਹੋਏ ਹੋਵੋਗੇ।
ਮੈਂ ਤੇ ਫਰੀ ਓਈ ਹੁੰਨੀਆਂ, ਮੈਨੂੰ ਤਾਂ ਕੋਈ ਇੰਨੀ ਖਾਸ ਮੇਰਾ ਕੰਮ ਨੀ ਹੁੰਦਾ ਹੈਗਾ ਘਰ। ਅਸੀ ਤਾਂ ਮ ਮੈਂ ਕੰਮ ਤਾਂ ਰਲ ਮਿਲ ਕੇ ਕਰਨਾ ਹੁੰਦਾ ਬੱਚੇਆਂ ਨੇ ਮੈਂ ਕਿਉਂਕਿ ਇਹਨਾਂ ਦੀ ਡਿਊਟੀਆਂ ਲਗਾਈਆਂ ਹੋਈਆਂ ਵਾ।
ਅੱਛਾ।
ਅਸੀਂ ਵੀ ਜਦੋਂ ਕੁਵਾਰੀਆਂ ਹੁਦੀਆਂ ਦੋਨੋ ਭੈਣਾਂ ਸਾਡੀ ਵੀ ਡਿਊਟੀ ਟੀ ਲੱਗੀ ਸੀ ਇੱਕ ਜਾਣੀ ਨੇ ਰੋਟੀ ਪਾਣੀ ਕਰਨੀ ਇੱਕ ਜਾਣੀ ਨੇ ਸਫਾਈਆਂ ਕਰਨੀਆਂ ਨੇ।
ਨਹੀਂ ਛੋਟੀ ਵੀ ਨਾਲ, ਕਰਵਾਉਂਦੀ ਹੈ ਬਹੁਤ ਛੋਟੀ ਛੋਟੀਆਂ ਦੀ ਡਿਊਟੀ ਹਾਂਜੀ ਛੋਟੀ ਝਾੜੂ ਲਗਾਉਂਦੀ ਹੈ। ਝਾੜੂ ਲਗਾਉਂਦੀ ਹੈ ਪੋਚਾ ਲਗਾਉਂਦੀ ਕਈ ਵਾਰੀ ਪਾਣੀ ਬ ਮਤਲਬ ਪਾਣੀ ਡੋਲ੍ਹ ਦਿੰਦੀ ਹੈ ਡੋਲ ਕੇ ਫਰਨੈਲ ਡੋਲ ਕੇ ਕੱਲਾ ਵਾਈਪਰ ਮਾਰ ਦਿੰਦੀ ਹੈ, ਮਤਲਬ ਮੈਂ ਇਹਨਾਂ ਤੋਂ ਕਰਵਾਉਦੀ ਆ ਚਾਹੇ ਮਤਲਬ ਸਹੀ ਕਰਨ ਨਾ ਕਰਨ, ਬਟ ਇਹਨਾਂ ਨੇ ਇਹਨਾਂ ਨੇ ਕਰਨਾ ਹੀ ਕਰਨਾ ਵਾ ਮੈਂ ਉੱਪਰ ਦੀ ਕਰ ਲਵਾਂ ਗੱਲ ਗੱਲ ਵੱਖਰੀ ਆ।
ਹੂੰ, ਹੂੰ, ਨਹੀਂ ਠੀਕ ਹੈ ਕੁੜੀਆਂ ਨੂੰ ਕੰਮ ਆਉਣਾ ਚਾਹੀਦਾ।
ਭਲਾ ਸੈਂਡਲ ਆ ਜਿਹੜੇ ਮਤਲਬ ਇੱਧਰ ਉੱਧਰ ਹੋ ਜਾਂਦੇ ਆ ਇਹਨਾਂ ਤੁਰੇ ਫਿਰਦਿਆਂ ਤੋਂ, ਮੈਂ ਉਹ ਚੁੱਕਦੀਆਂ ਚੁੱਕ ਕੇ ਬਰਾਬਰ ਕਰਕੇ ਫੇਰ ਉੱਪਰ ਰੱਖ ਕੇ ਆਦੀਆਂ ਵਾ। ਤੇ ਇੱਕ ਸਾਈਡ ਤੇ ਰੱਖਦੀਆ ਜਿਹੜੇ ਪਾਉਣ ਵਾਲੇ ਹੈ ਛੋਟੀ ਗੁੱਡੀਆ ਦੀ ਇਹ ਡਿਊਟੀ ਹੈ। ਜਿਹੜੀ, ਜਿਹੜੇ ਦੂਜੇ ਨੰਬਰ ਦੀ ਉਹਨੇ ਆਟਾ ਗੁੰਨਣਾ ਵਾ, ਅਤੇ ਹੌਲੀ ਹੌਲੀ ਆਟਾ ਆਟਾ ਗੁੰਨੀ ਜਾਣਾ ਵਾ ਜਾਦਾ ਗੁੰਨਿਆ ਨੀ ਜਾਂਦਾ ਥੋੜ੍ਹਾ ਥੋੜ੍ਹੀ ਗੁੰਨਦੀ ਹੁੰਦੀ ਐ। ਡਿਊਟੀਆਂ ਲਗਾਈਆਂ ਹੋਈਆਂ ਏਨਾਂ ਦੀਆਂ। ਦੂਸਰੇ ਨੰਬਰ ਆਲੀ ਆਟਾ ਗੁੰਨਦੀ ਐ। ਨਈ ਦੂਸਰੇ ਨੰਬਰ ਵਾਲੀ ਗੁੜੀਆ ਐ, ਜੇੜੀ ਜੇੜੀ ਏਟਥ ਚ ਆ। ਊ ਆਟਾ ਗੁੰਨ ਦਿੰਦੀ ਐ, ਬਰਤਨ ਵੀ ਸਾਫ਼ ਕਰ ਦਿੰਦੀ ਐ। ਕਿਤੇ ਛੋਟ ਛੋਟੇ ਬਰਤਨ ਸਾਫ਼ ਕਰਾ ਲੈਣੇ ਮੈਂ ਕੈ ਵੱਡੇ ਰਹਿਣ ਦਿਓ, ਜੋ ਕੜਾਹੀ ਕੁ ਕੂਕਰ ਵਗੈਰਾ ਓ ਮੈਂ ਕਰ ਲੈਨੀ ਹੁੰਨੀ ਆ, ਪਰ ਮੈਂ ਕੰਮ ਕਰਾਨੀ ਜ਼ਰੂਰ ਆਂ ਇਹਨਾਂ ਤੋਂ ਵੀ ਇਹਨਾਂ ਨੂੰ ਪਤਾ ਲੱਗੇ ਵੀ ਕੰਮ ਕਰਨਾ ਵੀ ਜ਼ਰੂਰੀ ਐ।
ਠੀਕ ਐ, ਹਾਂ।
ਹੂੰ। ਕਈ ਵਾਰੀ ਮੈਂ ਨਈ ਘਰੇ ਹੁੰਦੀ ਫੇਰ ਹੈਨਾ ਆਪਦਾ ਥੋੜਾ ਥੋੜਾ ਕਰਕੇ ਕੰਮ ਖ ਰੋਟੀ ਤੇ ਬਣਾ ਕੇ ਖਾ ਲੈਣਗੀਆਂ। ਐਦਾਂ ਹੁੰਦਾ ਵਾ।
ਪਤਾ ਕੀ ਏ ਇੱਕ ਬੱਚਾ ਕੰਮ ਕਰਦਾ ਧੋਖਾ ਨਈ ਖਾਂਦਾ ਸਾਰੀ ਉਮਰ।
ਕਿਤੇ ਵੀ ਨੀ ਵੱਡੀ ਗੁੜਿਆ ਪ੍ਰੀ ਖਾਣੇ ਚ ਤਾਂ ਐਕਸਪਰਟ ਆ ਪੂਰੀ। ਕੋਈ ਨੀ ਕਹਿ ਸਕਦਾ ਵੀ ਖਾਣਾ ਨੀ ਆਉਂਦਾ ਏਨੂੰ ਕੋਈ ਵੀ ਚੀਜ਼ ਨੀ ਆਂਦੀ। ਮਿੱਠੇ ਤੋਂ ਲੈ ਕੇ ਪਕੌੜੇ ਤਰਾਂ ਤਰਾਂ ਦੀ ਟਿੱਕੀਆਂ,
ਹਾਂ
ਪਰ ਸਾਰਾ ਕੁਛ ਆਂਦਾ ਔਨੂ। ਸ਼ੌਕ ਬੋਤ ਐ ਏਨੂੰ। ਪੀਜ਼ਾ ਅਸੀ ਬਰਗਰ ਵੀ ਘਰ ਬਣਾਂਨੇ ਆਂ, ਸਾਰਾ ਕੁਛ ਬਣਾ ਲੈਂਦੀ ਐ।
ਅੱਛਾ। ਭਾਜੀ ਆਏ ਨੀ ਹਜੇ।
ਭਾਜੀ ਖਾਣਾ ਖਾ ਰਹੇ ਐ, ਮੈਂ ਖਾਣਾ ਖਾ ਕੇ ਉੱਠ ਖੜੀ। ਓ ਹੌਲੀ ਹੌਲੀ ਖਾਂਦੇ ਹੁੰਦੇ, ਅਰਾਮ ਨਾਲ।
ਅੱਛਾ ਅੱਛਾ।
ਥੋੜਾ ਹੌਲੀ ਹੌਲੀ ਖਾਂਦੇ ਹੁੰਦੇ ਐ, ਸਾਰਾ ਦਿਨ ਤਾਂ ਭਜੋ ਭਰਜਾਈ ਭਜ ਭਰਜਾਈ ਜੀ ਕੰਮ ਆ, ਤੁਹਾਨੂੰ ਪਤਾ ਈ ਐ। ਓ ਕਹਿੰਦੇ, ਸ਼ਾਮ ਨੂੰ ਆਰਾਮ ਨਾਲ ਖਾਣਾ ਖਾਣਾ ਮੈਂ ਬੈਠ ਕੇ।
ਨਈ ਠੀਕ ਏ, ਸਾਰਾ ਬੰਦਾ ਏਸੇ ਰੋਟੀ ਪਿਛੇ ਕਰਦਾ। ਰੋਟੀ ਟੀ ਚੈਨ ਨਾਲ ਖਾਣੀ ਚਾਹੀਦੀ ਐ।
ਸਬਜ਼ੀ ਸਰਦਾਰ ਜੀ ਦੀ ਫੇਵਰੇਟ ਹੋਣੀ ਚਾਹੀਦੀ ਹੈ, ਬਸ ਪਸੰਦ ਦੀ ਨਾ ਨੂਣ ਵੱਧ ਨਾ ਘੱਟ, ਜੇ ਪੈ ਗਿਆ ਵੱਧ ਘੱਟ ਤੇ ਫੇਰ ਸਾਸੂ ਮਾਂ ਦੀ ਆਤਮਾ ਆ ਜਾਂਦੀ ਵਿੱਚ
ਅੱਛਾ
ਗੋਲੇ ਬੈਠੀ ਐ, ਫੇਰ ਕੜਾਬੇ ਦੀ ਗੱਲ ਤਾਂ, ਮੈਂ ਨਹੀਂ ਗਲਤੀ ਕਰ ਬੈਠੀ, ਕਿਤੇ ਵੀ ਮੈਨੂੰ ਡਰ ਬੜਾ ਲੱਗਦਾ ਵੀ। ਮੈਨੂੰ ਪਤਾ ਕਈ ਵਾਰੀ ਹੋ ਵੀ ਜਾਂਦਾ, ਫੇਰ ਮੈਂ ਪਹਿਲੇ ਈ ਕਹਿ ਦੇਂਦੀ ਏ, ਨਮਕ ਥੋੜਾ ਵੱਧ ਪੈ ਗਿਆ ਯਾਂ ਘੱਟ ਐ। ਤੇ ਏਦਾਂ ਈ ਗੁੜੀਆ ਵਾ, ਏਹ ਵੀ ਹੁਣ ਪੂਰਾ ਮੇਜਰਮੈਂਟ ਪੂਰਾ ਮਿਣਦੀ ਮੁਣਦੀ ਵੀ ਨੀ ਇੰਨਾ ਖਾਸ ਵੀ ਓ ਇੰਨੀ ਇੰਨੀ।
ਆਹੋ ਘੱਟ ਦਾ ਤੇ ਘੱਟ ਦਾ ਇਲਾਜ ਹੁੰਦਾ, ਵੱਧ ਦਾ ਨੀ ਹੁੰਦਾ। ਓ ਕਈ ਵਾਰੀ ਵੀਡੀਓ ਵੂਡੀਓ ਵਖਾਦੇ ਨੇ ਨਾ, ਕਹਿੰਦੇ ਜੇ ਮਿਰਚਾਂ ਤੇਜ਼ ਤੇਜ਼ ਹੋ ਜਾਂਣ, ਦੋ ਤਿੰਨ ਟਮਾਟਰ ਕੱਟ ਕੇ ਪਾਵੋ ਮਿਰ ਰਚਾਂ ਸੈੱਟ ਹੋ ਜਾਂਦੀਆਂ ਨੇ, ਤੇ ਓ ਕਈ ਵਾਰੀ ਨਮਕ ਤੇਜ਼ ਹੋਵੇ ਤੇ ਕਹਿੰਦੇ ਨੇ, ਉਹ ਆਟਾ ਜ ਰੱਖਦੇ ਪੇੜਾ ਇੱਕ ਸੁੱਟ ਦੋ ਹੁੰਦਾ ਐ ਨਾ
ਹਾਂਜੀ
ਜੇ ਨਮਕ ਜ਼ਿਆਦਾ ਹੋ ਜਾਵੇ, ਤਾਂ ਕਹਿੰਦੇ ਨੇ ਥੋੜ੍ਹਾ ਜਿਹਾ ਆਟਾ ਗੁੰਨਿਆ ਹੋਇਆ ਵ ਜੇ ਪੇੜਾ ਸੁੱਟ ਦੋ
ਹਾਂਜੀ ਉਹ ਦਾ ਆਪਣੇ ਆਪਣੇ ਗਾਂ ਮੰਮੀਆਂ ਵੀ ਕਹਿੰਦੀਆਂ ਹੁੰਦੀਆਂ ਸੀ, ਆਟੇ ਦੀ ਨਿੱਕਿਆਂ ਨਿੱਕਿਆਂ ਗੋਲੀਆਂ ਬਣਾ ਕੇ ਰੱਖ ਉਹਦੇ ਵਿੱਚ ਪਾ ਦੋ ਸਬਜ਼ੀ ਚ
ਹੂ, ਉਹ ਸੋਖ ਲੈਂਦਾ ਇਹਨੂੰ ਨਮਕ
ਪਤਾ ਨੀ ਗ ਦੀਦੀ ਮੈਨੂੰ ਤਾਂ ਲੱਗਦਾ ਨੀ ਗ, ਸੋਕ ਲੈਂਦਾ ਹੋਊਗਾ ਆਟਾ ਵਹਿਮ ਈ ਐ, ਉਹ ਤਾਂ ਅੱਛਾ ਜੀ ਏ ਕਹਿੰਦੇ, ਮੈਂ ਬੜੇ ਪਾ ਪਾ ਕੇ ਦੇਖੇ ਐ, ਗੋ ਭੀ
ਮੰ ਵੀ ਇੱਕ ਦੋ ਵਾਰੀ ਪਾਇਆ, ਨਹੀਂ ਹੁੰਦੇ
ਨਹੀਂ ਪੈਂਦਾ ਫਰਕ, ਮੈਂ ਵੀ ਪਾਇਆ ਇੱਕ ਦੋ ਵਾਰੀ ਫੇਰ ਉਸ ਤੋਂ ਬਾਅਦ ਕਈ ਵਾਰੀ ਪਤਾ ਕੀ ਹੁੰਦਾ, ਤੁਸੀਂ ਮੰਨਣਾ ਨਹੀਂ ਮੇਰੀ ਸਬਜ਼ੀ ਹੋਰ ਬਣਾਈ ਪੈਂਦੀ ਹੈ ਮੈਂ ਤਾਂ ਜਲਦੀ ਤੇ ਫੇਰ ਬੂੰਦੀ ਇੱਕ ਸੇਬ ਭਾਜੀ ਬਣਾ ਲੈਂਦੀ, ਜਿਵੇਂ ਪਿਆਜ ਟਮਾਟਰ ਕੱਟ ਕੇ, ਤੇ ਜਿ ਵਿਚ ਦੁੱਧ ਪਾ ਲਿਆ ਵਿੱਚ ਪਾ ਕੇ ਪਿਆਜ ਟਮਾਟਰ, ਤੇ ਨਾਲ ਹੀ ਭੁਜੀਆ ਪਾ ਲਈ ਆ ਵਾ ਛੋਟਾ ਪੈਕਟ ਭੁਜਿਆ ਦਾ ਨੀ ਆਂਦਾ ਹੂਦਾ ਮਿਕਸ ਬਰੀਕ ਬਰੀਕ, ਟਮਾਟਰਾ ਟਮੂਟਰ ਕੱਟਿਆ ਦਾ ਪਾ ਕੇ, ਤੇ ਨਾਲ ਹੀ ਬੰਦ ਕਰ ਦੇਣਾ ਵਾ ਤੇ ਅੱਧੀ ਅੱਧਾ ਕ ਗਿਲਾਸ ਪਾਣੀ ਤੇ ਪਾਇਆ ਹੁੰਦਾ, ਉਹ ਸਾਰਾ ਸੋਖ ਲੈਂਦਾ ਵਾ ਤੇ ਬੜੀ ਸੋਹਣੀ ਸਬਜ਼ੀ ਬਣਦੀ ਉਹਦੀ।
ਉਹ ਜਿਹੜੀ ਬਰੀਕ ਵਾਲੀ ਬਰੀਕ ਵਾਲੀ ਭੁਜੀਆਂ ਹੁੰਦੀ।
ਹਾਂਜੀ ਹਾਂਜੀ, ਤੇ ਤੁਹਾਨੂੰ ਪਤਾ ਡਰਾਈਵਰ ਲੋਕ ਸੇ ਭਾਜੀ ਖਾਂਦੇ ਸੀ ਜ਼ਿਆਦਾ। ਮੈਨੂੰ ਪਤਾ ਨੀ ਹੁੰਦਾ। ਮੈਨੂੰ ਪਤਾ ਨੀ ਸੀ ਅਸੀਂ ਕਿਤੇ ਗਏ ਸੀਗੇ ਸਾਰੀ ਫੈਮਿਲੀ ਤੇ ਉੱਥੇ ਮੈਨੂੰ ਕਹਿੰਦੇ ਸਬ ਭਾਜੀ ਮੰਗਾਵਾਵਾਂ। ਮੈਂ ਕਿਹਾ ਮੰਗਾਓ ਕਿਹੜੀ ਸੇਬ ਭਾਜੀ ਵੇਖੋ ਤਾਂ, ਮੈਂ ਵੇਖੀ ਮੈਂ ਕਿਹਾ ਅੱਛਾ ਤੁਹਾਨੂੰ ਏਦੋਂ ਵਧੀਆ ਬਣਾ ਕੇ ਖਵਾਉਂਗੀ। ਫੇਰ ਹੁਣ ਏਦਾਂ ਹੀ ਕਰਦੀ ਆ ਹਾਂਜੀ ਤੇ ਜਾਂ ਹੋਰ ਨਹੀਂ ਤੇ ਫਿਰ ਬੂੰੰਦੀ ਪਾ ਲੈਣੀ ਆ ਪਿਆਜ ਟਮਾਟਰ ਕੱਟ ਕੇ। ਜਦੋਂ ਜਦ ਨਹੀਂ ਕੁਛ ਬਣਦਾ ਤੇ ਬੂੰਦੀ ਪਾ ਲੈਣੀ ਆ ਇੱਕ ਪੈਕੇਟ ਪੂਰਾ। ਪਿਆਜ ਟਮਾਟਰ ਥੋੜੇ ਜੇ ਪਾਣੀ ਪਹਿਲਾਂ ਉਹ ਰੇਜਾ ਦਵਾ ਲੈਂਦੀ ਆ ਨਾਲ ਹੀ ਬੂੰਦੀ ਪਾ ਕੇ ਹਿਲਾ ਕੇ ਬੰਦ ਕਰ ਦਿੰਦੀ ਆ ਓ ਫੁੱਲ ਜਾਂਦੀ ਬੂੰਦੀ ਵਿੱਚੋਂ ਦੇ ਤੇ ਬੜੀ ਸਵਾਦ ਸਬਜ਼ੀ ਬਣਦੀ। ਉਹਦੀ
ਹੂੰ, ਉਹ ਤੇ ਉਹ ਤੇ ਅੱਜ ਵੀ ਨੀ ਆਏ ਚੰਡੀਗੜ੍ਹ ਤੋਂ ਉਹ ਵੀ ਸਵੇਰੇ ਫਿਰ ਇੱਕ ਵਾਰੀ ਇੱਕ ਚੜੀ ਅੱਜ ਕਿਮੋ ਇੱਕ ਸਵੇਰੇ ਹੋਏਗੀ।
ਅੱਛਾ-ਅੱਛਾ! ਉਹ ਤਕਲੀਫ਼ ਤਾਂ ਨਹੀਂ ਕੋਈ ਉਹਨਾਂ ਨੂੰ।
ਨਹੀਂ ਤਕਲੀਫ਼ ਨਹੀਂ ਕਹਿੰਦੇ ਵੀ ਸਵੇਰੇ ਫੇਰ ਆਣਾ ਪਏਗਾ। ਉੱਥੋਂ ਤੇ ਉਹ ਕਹਿੰਦੇ ਚਾਚਾ ਜੀ ਰੁੱਕ ਜਾਂਦੇ ਅੱਜ ਸਵੇਰੇ ਵੈਸੇ ਸ-ਸ, ਉੱਥੇ-ਉੱਥੇ ਰੋਕਦੇ ਨੇ।
ਉੱਥੇ ਕਿੱਥੇ ਮਤਲਬ ਹੋ ਹੋਸਪਿਟਲ ਚ ਰੂਮ ਜਾਂ ਹੋ
ਨਾ-ਨਾ ਹਸਪਿਟਲ 'ਚ ਕੁੱਛ ਨਹੀਂ ਹੈ।
ਅੱਛਾ ਬਾਹਰ ਮਿਲਦਾ ਰੂਮ
ਹਾਂ,
ਠੀਕ ਆ ਠੀਕ। ਚਲੋ ਕੋਈ ਨਾ ਆਰਾਮ ਹੋਣਾ ਚਾਹੀਦਾ ਸਾਰੇ ਖ਼ਰਚੇ ਕੀਤੇ
ਕੱਲ ਨੂੰ ਸਵੇਰੇ ਤਿੰਨ ਵਜੇ ਉੱਠਣਾ ਪੈਂਦਾ ਜਦੋਂ ਜਾਣਾ ਪੈਂਦਾ ਨਾ ਤਿੰਨ ਵਜੇ ਉੱਠਦੇ ਨੇ ਤਿੰਨ ਵਜੇ ਉੱਠ ਕੇ ਫਿਰ ਇਹਨਾਂ ਨੇ ਉਹ ਕਰਨਾ ਚਾਹ ਨਹਾ ਧੋ ਕੇ ਧੂਫ ਬੱਤੀ ਕਰਕੇ ਇੱਕ ਕੱਪ ਚਾਹ ਦਾ ਪੀ ਕੇ। ਚਲੇ ਜਾਣਾ ਬਸ
ਹੂੰ, ਨਹੀਂ ਚਲੋ ਠੀਕ ਆ ਸਗੋਂ ਦੀ ਰੋ ਅਹ ਇੱਕ ਦਿਨ ਤੇ ਫ਼ਰਕ ਪੈਣਾ ਸੀਗਾ ਫੇਰ ਤੋਂ ਆ ਆਣ ਜਾਣ ਦਾ ਟਾਈਮ ਖ਼ਰਾਬ ਹੋਣਾ ਸੀਗਾ ਅੱਜ ਆਉਣਾ ਸੀ ਸਵੇਰੇ ਫਿਰ ਚਲੇ ਜਾਣਾ ਸੀ ਹਨਾ ਅੱਜ ਫਿਰ ਵਾਰੀ ਆਈ ਕਿ ਨਹੀਂ ਆਈ।
ਅੱਜ ਇੱਕ ਚੜ੍ਹ ਗਈ ਇੱਕ ਹੋਰ ਚੜ੍ਹੇਗੀ ਕੱਲ੍ਹ ਨੂੰ।
ਅੱਛਾ! ਫੇਰ-ਫੇਰ ਤਾਂ ਜਾਣ ਦਾ ਕੋਈ ਫਾਇਦਾ ਹੀ ਨਹੀ ਸੀਗਾ।
ਹਾਂ, ਸਵੇਰੇ ਚੜ੍ਹਨੀ ਸੀ। ਨਹੀਂ ਤੇ ਇੱਕ ਹੀ ਚੜ੍ਹਨੀ ਹੁੰਦੀ। ਉਹਨਾਂ ਨੇ ਦੋ-ਦੋ ਦੇ ਤੀਆਂ ਨਾ ਕਿੱਟਾਂ ਤੇ ਕਿਤੇ ਦੋ ਚੜ੍ਹ ਜਾਣੀ ਇੱਕ ਕੱਲ੍ਹ ਨੂੰ ਚੜਨੀ ਐ। ਉਹਨਾਂ ਨੇ ਥੋੜ੍ਹੀ ਕਹਿਣਾ ਵੀ ਇੱਕ ਤੋਂ ਆਏ ਨੇ ਦੂਰੋਂ ਆਏ ਨੇ। ਕੇ ਨੇੜੇ ਆਏ ਨੇ।
ਨਹੀ, ਉਹਨਾਂ ਨੇ ਤਾਂ ਉਹਨਾਂ ਨੇ ਤਾਂ ਟਾਇਮੀਗ ਦੇ ਹਿਸਾਬ ਨਾਲ ਕਹਿਣਾ ਨੰਬਰ ਦੇ ਹਿਸਾਬ ਨਾਲ ਵੀ, ਪੇਸ਼ੈਂਟ ਦਾ ਇੰਨਾ ਨੰਬਰ ਆ।
ਫੇਰ ਤਿੰਨ ਜਣੇ ਹੁੰਦੇ ਨੇ ਸਾਬ ਲਾ ਲੋ
ਅੱਛਾ,
ਚਾ ਇੱਕ ਦਾ ਚਾਚਾ ਜਾਂਦੇ ਜਾਂਦੇ ਨੇ ਜੇ ਇੱਕ ਉਹਦਾ ਡੈਡੀ ਤੇ ਕਾ ਉਹਦਾ ਮੁੰਡਾ ਰਮਨ ਦਾ ਭਰਾ
ਅੱਛਾ! ਨਾਲ ਜਾਂਦਾ ਬੇਟਾ ਵੀ, ਆਹ ਫਿਰ ਭਾਜੀ ਵੀ ਤੁਹਾਨੂੰ ਪਤਾ ਵਾ ਕਿੰਨਾ ਕੁ ਹਣਾ।
ਹਾਂ,,
ਤੁਹਾਨੂੰ ਪਤਾ ਹੀ ਆ ਵੀ, ਮੈਨੂੰ ਨੌਲੇਜ ਨੀ ਹੁੰਦੀ ਬੇਟ
ਮੈਹਾ ਆਜੋ ਫੇਰ ਅੱਜ ਵੀ ਗਿਆ ਕਹਿੰਦਾ ਹੋਣਾ ਕੱਲ ਵੈਸੇ ਫੈਕਟਰੀ ਦੀ ਛੁੱਟੀ ਹੁੰਦੀ ਸੰਡੇ ਨੂੰ, ਆਂਦਾ ਸਵੇਰੇ ਜੇ ਮੈਂ ਹੁਣ ਚੜਿਆ ਵੀ ਤਾਂ ਮੈਂ ਰਾਤ ਤੱਕ ਆਵਾਂਗਾ। ਫਿਰ ਮੰਨ ਚ ਚਲ ਸਵੇਰੇ ਆ ਇਕੱਠੇ ਆਜਾਗੇ ਹੁਣ
ਅੱਛਾ, ਚਲੋ ਕੋ ਨਾ ਸ ਛੁੱਟੀ ਹੋਈ ਆ ਹੁਣ ਤਾਂ ਫਿਰ ਕੱਲ ਬੁਲਾਵ ਇਵਨਿੰਗ ਦਾ ਆ ਜਾਣਾ, ਨਾਲੇ ਤਾਂ ਚੱਲ ਟਰੀਟਮੈਂਟ ਤਾਂ ਪੂਰਾ ਹੋਊਗਾ ਹਨਾ।
ਹਾਂ ਗੇਟ ਬੰਦ ਕਰਕੇ ਆਇਆਂ ਓਏ? ਗੇਟ ਨ ਕੁੰਡਾ ਲ ਗਿਆ, ਹਾਂਜੀ?
ਮੈਂ ਕਿਹਾ ਪਾਠ ਕਰਿਆ ਕਰੋ, ਜਿੰਨਾ ਹੋ ਸਕਿਆ ਵਾਹਿਗੁਰੂ- ਵਾਹਿਗੁਰੂ ਕਰੀ ਜਾਣ ਚੱਲ ਨਹੀ
ਪਾਠ ਤੇ ਬੜਾ ਉਹਨਾ ਦੀ ਨੂੰਹ ਐ ਜਿਹੜੀ ਨ ਨੂੰਹ ਨ ਆਈ ਉਹ ਵੀ ਬੜਾ ਕਰਦੀ। ਘਰ ਵਾਲੀ ਵੀ ਜਦੀ ਬੱਠੇ ਜੇਠਾਣੀ ਸਾਡੇ ਘਰ ਮੁੰਡੇ ਵੀ, ਅੰਮ੍ਰਿਤ ਛਕਿਆ ਨਾ ਮੁੰਡਿਆਂ ਦੋਨਾਂ ਨੇ?
ਚਲੋ ਕੋਈ ਨਾ ਇਹ ਵੀ ਕੋਈ ਨਾ -ਕੋਈ ਨਾ। ਠੀਕ ਐ ਨਾ, ਕੋਈ ਲੈਣਾ ਦੇਣਾ ਹੁੰਦਾ ਜੇੜਾ ਐ ਦਕ ਕੱਟੇਆ ਜਾਂਦਾ ਵਾ, ਕੀ ਪਤਾ ਕਿੱਡਾ ਕ ਵੱਡਾ ਕਸ਼ਟ ਹੋਣਾ ਸੀ ਹਨਾ।
ਬਸ ਜੇੜਾ ਕਰਮਾਂ ਚ ਦੂੱ-ਖ ਹੁੰਦਾ ਐ
ਜੇੜਾ ਐਦਾਂ ਕੱਟੀ ਜੇਗਾ ਕਡ, ਕਡੀਚਿਆ ਜਾਣਾ ਵਾ ਓ ਹੋ ਜਨਗੇ ਠੀਕ ਕੋਈ ਨਾ।
ਏਸ ਬਮਾਰੀ ਦਾ ਤੇ ਕਦੇ ਸੁਣਿਆ ਵੀ ਨੀ ਸੀ ਸਾਡੇ ਕਿਸੇ ਦੇ ਘਰਾਂ ਚ
ਜਦੋਂ ਪਤਾ ਲੱਗੇਆ ਸੀ ਨਾ, ਤੇ ਅਸੀ ਹਰਾਣ ਹੋ ਗਏ ਸੀਗੇ ਵੀ, ਇਕ ਬ ਬੁਖਾਰ ਦੇ ਨਾਲ ਏਦਾਂ ਹੋ ਗਿਆ? ਫੀਵਰ ਦੇ ਨਾਲ। ਏ ਇੰਨੀ ਹੱਟੀ ਕੱਟੀ, ਮੇਰੀ ਸਿਸਟਰ ਤੇ ਵੈੇਸੇ ਹੱਟੀ ਕੱਟੀ ਰਿਸਟ -ਪੁਸ਼ਟ ਸੀਗੀ। ਉਹਨੂੰ ਫੀਵਰ ਨੀ ਸੀ ਹੋਇਆ ਕਿਤੇ? ਤੇ ਜਿਹੜਾ ਐਡੀ ਵੱਡੀ ਗੱਲ ਹੋਣ ਤੇ ਸਾਨੂੰ ਦੇ, ਸਾਨੂੰ ਹਲੇੇ ਪਤਾ ਲ ਲੱਗ ਲੱਗਦਾ ਗਿਆ ਹਜੇ ਅਸੀ -ਸ, ਅਸੀ- ਅਸੀ ਹਜੇ ਗੱਲ ਹਜ਼ਮ ਕਰਨੀ ਸੀ। ਹ-ਹ ਹੈਂਡਲ ਹੋਣਾ ਸੀ। ਉਦੋਂ ਤੱਕ ਸਾਰਾ ਕੁਛ, ਉਹ ਵੀ ਗਿਆ।
ਚਲੋ ਮੈਂ ਕਰਦੀ ਆ, ਹੈਂ ਗਲ ਬਾਤ।
ਓਕੇ- ਓਕੇ ਹਾਂਜੀ, ਕਰ ਲਿਓ।